ਹੈਲੋ
ਸਸ ਸ਼੍ਰੀ ਕਾਲ ਜੀ।
ਸੱਸ ਸ਼੍ਰੀ ਕਾਲ ਜੀ, ਕੀ ਹਾਲ ਐ?
ਵਧੀਆਂ ਵਧੀਆਂ ਤੁਸੀਂ ਸੁਣਾਓ ਤੁਹਾਡੇ ਕੀ ਹਾਲ ਨੇ?
ਬਸ ਵਧੀਆਂ।
ਔਰ ਕੀ ਕਰਦੇ ਪਏ ਸੀ?
ਬਸ ਬੈਠੇ ਸੀ ਹੁਣੇ ਬਸ ਲੰਚ ਈ ਕੀਤਾ ਏ ਤੇ ਹਾਂਜੀ ਔਰ ਸਵੇਰੇ ਉੱਥੇ ਗੁਰਦੁਆਰੇ ਗੁਰਪੁਰਬ ਤੇ ਗਏ ਸਾ ਤੇ ਮੈਂ ਤੁਹਾਨੂੰ ਦੇਖਿਆਂ ਦੂਰ ਤੋਂ
ਹਾਂਜੀ ਹਾਂਜੀ ਮੈਂ ਵੀ ਦੇਖਿਆਂ ਸੀ ਤੁਹਾਨੂੰ
ਹਾਂਜੀ।
ਦੂਰ ਤੋਂ ਈ ਦੇਖਿਆਂ
ਹਾਂ ਤੇ ਤੋਂ ਤੁਸੀਂ ਉਹ ਮਤਲਬ ਰਸ਼ ਬੜਾ ਸੀ ਨਾ
ਹਾਂਜੀ-ਹਾਂਜੀ ਸੰਗਤ ਬੜੀ ਹੈਗੀ ਸੀ।
ਹਾਂ ਸੰਗਤ ਬਹੁਤ ਜ਼ਿਆਦਾ ਸੀ ਫ਼ਿਰ ਮੈਂ ਪਰੇ ਬੈਠ ਗੀ ਜਾ ਕੇ ਮੇਰੀ ਛੋਟੀ ਭੈਣ ਬੈਠੀ ਦੀ ਸੀ ਉਹਦੇ ਕੋਲ਼ ਬੈਠਗੀ ਜਾ ਕੇ ਹਾਂਜੀ।
ਇਹਦੇ ਨਾਲ ਕੌਣ ਸੀ ਤੁਹਾਡੀ ਭਰਜਾਈ ਸਨ ਤੇ ਇਹ ਕਿਊੂਟ ਜੀ ਬਚ- ਚੀ ਸੀ ਬੜੀ ਪਿਆਰੀ ਲੱਗਦੀ ਵੀ ਸੀ ਤੁਹਾਡੇ ਨਾਲ ਜਿਹੜੀ ਹੈਗੀ ਸੀ।
ਹਾਂਜੀ ਹਾਂਜੀ। ਅਹ ਮੇਰੀ ਭਤੀਜੀ ਸੀ ਦੋਨੋ ਭਤੀਜੀਆਂ ਸਨ। ਤੇ ਛੋ ਛੋਟੀ ਭਰਜਾਈ ਸੀ ਨਾਲ।
ਅੱਛਾ ਅੱਛਾ। ਮੈਂ ਵੀ ਕਵਾ ਲਗਦੇ ਤੇ ਭਾਬੀ ਪਏ ਨੇ ਤੁਹਾਡੇ। ਤੇ ਅੱਗੇ ਉਹਨਾਂ ਦੇ ਬੱਚੇ ਹੋਣੇ ਨੇ ਬੜੀ ਪਿਆਰੀ ਸੀ ਗੁੜੀਆਂ ਉਹਨਾਂ ਦੀ ਨਾ ਛੋਟੀ ਆਲੀ।
ਹਾਂਜੀ-ਹਾਂਜੀ ਬਹੁਤ ਸ਼ਰਾਰਤੀ ਏ।
ਅੱਛਾ।
ਹਮ ਤੇ‌ ਚਲੋ ਮੈਂ ਵੀ ਇੱਥੋਂ ਦੀ ਗਈ ਆ ਨਾ ਤੇ ਮੈਂ ਕਿਹਾ ਚੱਲ ਅਹ ਬੜਾ ਟੈਮ ਹੋ ਗਿਆ ਐ। ਤੇ ਆਪਣੇ ਸ਼ਹਿਰ ਦੇ ਗੁਰਦੁਆਰੇ ਦਰਸ਼ਨ ਨੀ ਕੀਤੇ ਤੇ ਚਲੋ ਮੈਂ ਵੀ ਚੱਲਦੀ ਆ ਨਾਲ ਤੁਹਾਡੇ
ਹਾਂਜੀ-ਹਾਂਜੀ। ਵਧੀਆਂ ਕੀਤਾ ਬਹੁਤ ਵਧੀਆਂ ਕੀਤਾ ਤੁਸੀ ਇੱਧਰ ਆਏ ਦੇ ਹੋਣੇ ਹੋ।
ਹਾਂਜੀ-ਹਾਂਜੀ। ਮੈਂ ਕੱਲ੍ਹ ਈ ਆਈ ਸੀ ਤੇ ਫਿਰ ਮੈਂ ਕਿਹਾ ਚੱਲ ਦਰਸ਼ਨ ਵੀ ਕਰਦੇ ਜਾਈਏ। ਗੁਰਪੁਰਬ ਵੀ ਹੈਗਾ ਤੇ ਫਿਰ ਹਾਂਜੀ, ਉਹ ਗਰਮੀ ਬੜੀ ਸੀ ਪਰ ਉਹ ਗੁਰਦੁਆਰੇ ਹਾਂ ਏਸੀ ਏਸੀ ਦੀ ਤੇ ਹਵਾ ਅਲੱਗ ਈ ਨੀ ਰਹੀ ਸੀ।
ਕੁਛ ਨਾ ਗੈਦਰਿੰਗ ਬਹੁਤ ਜ਼ਿਆਦਾ ਹੋਈ ਦੀ ਸੀ ਤੇ ਕੁਛ ਵੱਡੀ-ਵੱਡੀ ਉਹ ਲਗਾਈਆਂ ਦੀਆਂ ਸੀ। ਅਹ ਜਿਹੜੀ ਸਕਰੀਨਸ ਲਗਾਈਆਂ ਦੀਆਂ ਸੀ। ਉਹਨਾਂ ਦੀ ਵੀ ਗਰਮੀ ਹੋ ਜਾਂਦੀ ਐ‌। ਤੇ ਤੇ ਥੋੜ੍ਹਾ ਗਰਮੀ ਤਾਂ ਵੀ ਹੋਏ ਦੀ ਸੀ ਕਿ ਸੰਗਤ ਬਹੁਤ ਜ਼ਿਆਦਾ ਸੀ। ਤੇ ਏਸੀ ਵੀ ਇੰਨੇ ਕੰਮ ਨੀ ਕਰਦੇ, ਇੱਕ ਦੋ ਈ ਏ ਸੀ ਸਨ ਅੰਦਰ। ਤੇ ਜਿਹੜੇ ਪੱਖੇ ਲੱਗੇ ਦੇ ਸਨ ਉਹਨਾਂ ਦੀ ਹਵਾ ਪਿੱਛੇ ਵਾਲਿਆਂ ਤੱਕ ਤੇ ਆ ਈ ਨਹੀਂ ਪਾ ਰਹੀ ਸੀ। ਅਸੀ ਵਿੱਚੇ ਬੈਠੇ ਦੇ ਸੀ ਸਾਨੂੰ ਇੰਨੀ ਮਤਲਬ ਗਰਮੀ ਲੱਗ ਰਹੀ ਸੀ। ਪਰ ਫਿਰ ਥੋੜ੍ਹਾ ਇਹ ਹੋਇਆ ਕਿ ਹਾਂ ਬਈ ਗਰਮੀ ਤੇ ਲੱਗ ਰਹੀ ਸੀ, ਘਬਰਾਹਟ ਵੀ ਹੋ ਰਹੀ ਸੀ। ਪਰ ਥੋੜ੍ਹਾ ਫਿਰ ਬਾਬਾ ਜੀ ਦਾ ਯਾਦ ਆ ਜਾਂਦਾ ਕਿ ਹਾਂ ਅਸੀ ਤੇ ਕੁਛ ਕੀ ਏ ਗਰਮੀ ਉਹਨਾਂ ਨੇ ਤੇ ਇੰਨੀ ਗਰਮੀ ਚ ਤੱਤੀ ਤਵੀ ਤੇ ਬੈਠੇ ਦੇ ਨੇ।
ਤੇ ਗਰਮ-ਗਰਮ ਰੇਤ ਆਪਣੇ ਉੱਤੇ ਪਵਾਈ ਦੀ ਏ। ਅਸੀ ਉਸ ਮਤਲਬ ਧੂੜ ਦੇ ਬਰਾਬਰ ਵੀ ਨਹੀਂ ਐਗੇ ਉਹਨਾਂ ਦੀ ਤੇ।
ਹਾਂਜੀ-ਹਾਂਜੀ। ਨਹੀਂ ਫਿਰ ਉਹ ਉਹਨਾਂ ਨੇ ਜਿਹੜੇ ਆਏ ਸੀ। ਅੰਮ੍ਰਿਤਸਰ ਤੋਂ ਰਾਗੀ ਸਿੰਘ ਆਏ ਸਨ। ਉਹਨਾਂ ਨੇ ਕੀਰਤਨ ਬਹੁਤ ਸੋਹਣਾ ਕੀਤਾ ਸੀ। ਮਤਲਬ ਅ ਹਾਂ। ਆਨੰਦ ਆ ਗਿਆ ਸੀ ਬੜਾ ਕੀਰਤਨ ਸੁਣਨ ਦਾ ਤਾਂਹੀ ਫਿਰ ਅਸੀਂ ਬੱਚੇ ਵੀ ਆ ਬੈਠੇ ਬੈਠੇ ਰਹੇ ਥੋੜ੍ਹੀ ਦੇਰ ਪਰ ਛੋਟੇ ਬੱਚੇ ਸੀ ਨਾ। ਸਾਨੂੰ ਤੇ ਹੁਣ ਆਨੰਦ ਆ ਰਿਹਾ। ਅਸੀ ਬੈਠੇ ਹਾਂ ਕੋਈ ਗੱਲ ਨੀ ਗਰਮੀ ਐ। ਪਰ ਉਹ ਜਿਹੜੇ ਛੋਟੇ ਬੱਚੇ ਬੱਚੇ ਆ ਨਾ ਉਹ
ਉਹ ਤੰਗ ਕਰਦੇ ਹਾਂ। ਬੱਚਿਆਂ ਨੂੰ ਹੁੰਦਾ ਬੱਚੇ ਆ ਤੇ ਜਾਂਦੇ ਆ ਜਾਣ ਦਾ ਵੀ ਬਹੁਤ ਸ਼ੌਕ ਹੁੰਦਾ ਨਾਲ। ਤੇ ਫਿਰ ਬੈਠਿਆ ਵੀ ਨਹੀਂ ਜਾਂਦਾ ਉਹਨਾਂ ਕੋਲ। ਉਹਨਾਂ ਨੂੰ ਤੇ ਬਸ ਹੁੰਦਾ ਕਿ ਕਾਰ ਚੱਲੀਏ ਜਾਂ ਕਿੱਥੇ ਹੋਰ ਚੱਲੀਏ ਬਸ ਨਿਕਲੀ ਇਧਰੋਂ ਦੀ। ਉਹਨਾਂ ਨੂੰ ਹਲੇ ਉਹ ਥੋੜ੍ਹਾ-ਥੋੜ੍ਹਾ ਹਲੇ ਉਹਨਾਂ ਨੂੰ। ਜਲਦੀ ਪੋਚਣਾ, ਉਹਨਾਂ ਨੂੰ ਐ ਚੀਜ਼ ਦਾ ਹਾਲੇ
ਚਲੋ ਪਰ ਕਹਿੰਦੇ ਨੇ ਬੱਚਿਆਂ ਨੂੰ ਨਾਲ ਲਿਜਾਣਾ ਚਾਹੀਦਾ ਐ। ਕਿ ਸੰਸਕਾਰ ਪੈਂਦੇ ਬੱਚਿਆਂ ਦੇ ਦੀ ਦੀਨ ਦਿਮਾਗ ਕਿਤੇ ਨਾ ਕਿਤੇ ਤੇ ਕੁਛ ਨਾ ਕੁਛ ਪੈਂਦਾ ਹੀ ਐ ਨਾ। ਤੇ ਵੀ ਕਈ ਔਰਤਾਂ ਕਹਿੰਦੀਆਂ ਨਹੀਂ ਬੱਚਿਆਂ ਨੂੰ ਕੇ ਕਿੱਥੇ ਜਾਈਏ? ਬੜਾ ਤੰਗ ਕਰਨਗੇ ਜਾਂ ਕੁਛ ਪਰ ਸਾਡੇ ਵੱਡੇ ਕਹਿੰਦੇ ਐ, ਕਿ ਬੱਚਿਆਂ ਨੂੰ ਨਾਲ ਗੁਰਦੁਆਰੇ ਜ਼ਰੂਰ ਲੈਜਾਣਾ ਚਾਹੀਦਾ।
ਕੋਲੇ ਜਾਣਾ ਚਾਹੀਦਾ, ਕਿਉਂਕਿ ਉਹਨਾਂ ਨੂੰ ਤਾਂ ਹੀ ਪਤਾ ਲੱਗੇਗਾ, ਕਿ ਅਸੀਂ ਇੱਧਰ ਆਣਾ ਐ, ਐਈਓ ਸਾਡਾ ਮੇਨ ਮਕ ਮਕ਼ਸਦ ਐਗਾ, ਸਾਡੇ ਪੂਰਵਜ ਜੋ ਨੇ ਸਾਡੇ ਅਗਲੀ ਜਿਹੜੀ ਪਹਿਲੀ ਜਨਰੇਸ਼ਨ ਏ। ਉਹ ਐ ਕਰ ਰਹੇ ਨੇ ਤੇ ਉਹਨਾਂ ਨੂੰ ਵੇਖ ਕੇ ਅਸੀ ਸਿੱਖਿਆ ਮਿਲਦੀ ਐ। ਹੁਣ ਕਈ ਲੋਕੀ ਸ਼ਬ ਸ਼ਬੀਲ ਲਗਾਂਦੇ ਆ ਜਾਂਦੇ ਨੇ, ਕਿੰਨੇ ਟਾਈਮ ਤੋਂ ਲਾਉਂਦੇ ਨੇ। ਹੁਣ ਉਹਨਾਂ ਦੇ ਪੂਰਵਜ ਲਗਾਂਦੇ ਸੀ, ਤਾਂ ਹੀ ਉਹ ਅੱਗੇ-ਅੱਗੇ ਚੱਲਦੀ ਪਈ ਆ‌। ਸ਼ਬੀਲ ਦੀ ਵੀ ਜਿਹੜੀ ਸੇਵਾ ਹੁੰਦੀ ਐ। ਤੇ ਜਿਹੜਾ ਮਤਲਬ ਚਾਲੀ-ਚਾਲੀ ਸਾਲਾਂ ਤੋਂ ਲਗਾਂਦੇ ਉਹਨਾਂ ਦੀ ਅੱਜ ਤੱਕ ਲੱਗਦੀ ਪਈ ਤੇ ਉਹ ਕਿਉਂ ਲੱਗ ਰਹੀ ਐ‌। ਕਿਉਂਕਿ ਉਹਨਾਂ ਦੀ ਪੀੜੀ ਜਿਹੜੀ ਪਿਛਲੀ ਸੀ। ਉਹਨਾਂ ਨੂੰ ਉਹਨਾਂ ਨੇ ਵੇਖਿਆ, ਕਿ ਹਾਂ ਇਦੀ ਸੇਵਾ ਕਰ ਰਹੇ ਨੇ, ਅਗਲੇ ਦਿਨ ਤੇ ਕਰੀ ਦੀਏ। ਤੇ ਉਹ ਸੇਵਾ ਨਿਭਾ ਰਹੇ ਨੇ। ਅੱਗੇ ਹੁਣ ਆਣ ਵਾਲੀ ਜਨਰੇਸ਼ਨ ਵੀ ਉਹ ਦੇਖ ਰਿਹਾ। ਉਹ ਵੀ ਅੱਗੋਂ ਆਈਓ ਕਰੇਗੀ।
ਹਾਂਜੀ, ਤੁਹਾਡੇ ਘਰ ਦੇ ਬਾਹਰ ਵੀ ਬਹੁਤ ਟਾਈਮ ਲੱਗਦੀ ਐ। ਅਸੀਂ ਛੋਟੇ-ਛੋਟੇ ਸੈਅ, ਤਦ ਦੇ ਤੁਹਾਡੇ ਘਰ ਦੇ ਬਾਹਰ ਸਬੀਲ ਲੱਗਦੀ ਐ। ਤੇ, ਮੈਂ ਸਗੋਂ ਪੀਣੀ ਸੀ। ਇਸ ਵਾਰੀ ਮੈਂ ਪੀ ਨੀ ਪਾਈ ਜਾ ਨਹੀਂ ਪਾਈਈ ਬ ਥੋੜਾ ਸਾ
ਕਿ ਤੁਸੀਂ।
ਹਾਂ ਮੇਰਾ ਬੜਾ ਮਨ ਸੀ ਜਾਣ ਦਾ, ਕਿ ਮੈਂ ਅੰਦਰ ਤੁਹਾਡੇ ਘਰ ਜਾਵਾਂ, ਤੇ ਸ਼ਬੀਲ ਪੀ ਆਂ। ਪਰ। ਫਿਰ ਗੁਰਦੁਆਰੇ ਦੇ ਬਾਹਰ ਵੀ ਹੈਗੀ ਸੀ। ਤੇ ਫਿਰ ਅਸੀਂ ਉੱਥੇ ਪੀ ਲਈ, ਬੱਚਿਆਂ ਨੇ ਵੀ ਪੀ ਲਈ, ਤੇ ਅਸੀਂ ਵੀ ਅ ਬੜਾ ਸੁਵਾਦ ਸੀ, ਬਹੁਤ ਸਵਾਦ ਬਣੀ ਦੀ ਸੀ।
ਹਾਂਜੀ, ਪਰ ਅ ਤੇ ਫਿਰ ਅਹ ਮੇ ਤਾਂ ਤੁਹਾਡੀ ਸਿਸਟਰ ਹੀ ਸਨ, ਛੋਟੇ ਵਾਲੇ ਤੇ ਉਹਨਾਂ ਨਾਲ ਹੀ, ਉਹ ਪਹਿਲੇ ਸਾਡੇ ਕੋਲ ਹੀ ਬੈਠੇ ਦੇ ਸਨ। ਜਦੋਂ ਤੁਸੀਂ ਨੀ ਆਏ ਸੀ ਨਾ ਤੇ ਸਾਡੇ ਕੋਲ ਹੀ ਬੈਠੇ ਦੇ ਸਨ। ਤੇ ਫਿਰ ਅਸੀਂ ਇਕੱਠੇ ਹੀ ਲੰਗਰ ਛੱਕਣ ਗਏ ਸੀ। ਲੰਗਰ ਵੀ ਬਹੁਤ ਟੇਸਟੀ ਸੀਗਾ, ਮਤਲਬ ਇੰਨਾ ਰਸ਼ ਕੁਸ਼ ਵੀ ਨਹੀਂ ਸੀ, ਮਤਲਬ ਸਾਨੂੰ ਲੱਗਿਆ ਕਿ ਦੂਰੋਂ ਦੇਖ ਕੇ ਪਹਿਲੇ ਤੇ ਅਸੀਂ ਗਏ। ਤੇ ਸਾਨੂੰ ਏਦਾਂ ਲੱਗਿਆ, ਕਿ ਬੜਾ ਮਤਲਬ ਰਸ਼ ਹੈਗਾ, ਤੇ ਬੜੀ ਸੰਗਤ ਤੇ ਅਸੀਂ ਨੀ ਜਾਂਦੇ, ਅਸੀਂ ਵਾਪਿਸ ਆਉਣ ਲੱਗੇ ਸੀ। ਪਰ ਅਸੀਂ ਫੇਰ, ਅ ਦੇਖ ਇਆ ਦੋ ਮਿੰਟ ਖੜੇ ਹੋ ਕੇਏ ਆ ਤੇ, ਜਿਵੇਂ ਦਰਵਾਜ਼ਾ ਖੁੱਲਿਆ ਨਾ, ਤੇ ਸਾਰੀ ਸੰਗਤ ਇੱਧਰ ਚਲੇ ਗਈ, ਫੇਰ ਅਸੀਂ ਵੀ ਅੱਗੇ ਚਲੇ ਗਏ। ਤੇ ਸਾਨੂੰ ਮਤਲਬ ਅਹਿਸਾਸ ਨਹੀਂ ਹੋਇਆ, ਨਾ ਹੀ ਗਰਮੀ ਲੱਗੀ ਉੱਧਰ ਨਹੀਂ ਤੋਂ ਪਹਿਲਾਂ ਜਦੋਂ ਗੁਰਦੁਆਰਾ ਸਾਹਿਬ ਬਹੁਤ ਸਾਲ ਪਹਿਲੇ ਦੀ ਗੱਲ ਐ, ਬੜੀ ਧੱਕਾ ਮੁੱਕੀ ਹੋ ਜਾਂਦੀ ਸੀ।
ਹਾਂਜੀ, ਹਾਂ। ਤੇ ਬਹੁਤ ਸਾਲ ਪਹਿਲੇ ਨਾ ਇੱਕ ਵਾਰੀ ਇਸ ਤਰਾਂ ਪਹਿਲੇ ਅਹ ਇਹ ਲੰਗਰ ਦਾ ਦਰਵਾਜ਼ਾ ਬਾਹਰ ਸੀ ਨਾ, ਬਾਹਰ ਮੇਨ ਗੇਟ ਤੇ ਲੱਗਿਆ ਦਾ ਸੀ ਨਾ, ਤੇ ਸਾਡੇ, ਅਸੀਂ ਵੀ, ਅਹ ਮੰਮੀ ਮੇਰੇ ਮੰਮੀ ਜੀ ਸਸ ਮੇਰੇ ਸਸੂ ਮਾਂ ਜੀ, ਅਸੀਂ ਸਾਰੇ ਗਏ ਸ ਲੰਗਰ ਛਕਣ। ਤੇ ਪਰ ਲੰਗਰ ਵਿੱਚ ਕਈ ਵਾਰ ਸੰਗਤ ਵਿੱਚ ਨਾ ਕਈ ਗਲਤ ਲੋਕ ਵੀ ਆ ਜਾਂਦੇ
ਹਾਂ।
ਤੇ ਮੇਰੀ ਮੰਮੀ ਨੇ ਬੜੀ ਮੋਟੀ ਚੈਨ ਸੋਨੇ ਦੀ ਪਾਈ ਵੀ ਸੀ ਤੇ ਉੱਥੇ ਉਹ ਕਿਸੇ ਨੇ ਲਾ ਲਈ ਉਹਨਾਂ ਦੀ ਚੈਨ।
ਅੱਛਾ।
ਫਿਰ ਉਸ ਤੋਂ ਬਾਅਦ ਉਹ ਤੇ ਗੁਰਦੁਆਰੇ ਤੇ ਜਾਂਦੇ ਨੇ ਪਰ ਲੰਗਰ ਚ ਹੋ ਨੀ ਗਏ। ਕਿਉਂਕਿ ਨਾ ਸੰਗਤ ਵਿੱਚ ਕਈ-ਕਈ ਬੰਦੇ ਕਈ ਬੜੇ ਜੁੜੇ ਬੰਦੇ ਵੀ ਆਉਂਦੇ
ਹਾਂ ਮਤਲਬ ਸਾਰੇ ਹਾਂ ਸਾਰੇ ਤਾਂ ਏਦਾਂ ਦੇ ਏਦਾਂ ਨੀ ਹੁੰਦੇ ਤੇ ਪਰ ਉਹੀ ਗੱਲ ਐ ਕੋਈ ਨਾ ਕੋਈ ਗ਼ਲਤ ਬੰਦਾ ਵੀ ਐਵੇਂ ਦਾ ਪਹੁੰਚ ਜਾਂਦਾ ਜਿਹਦੀ ਨੀਅਤ ਖ਼ਰਾਬ ਹੁੰਦੀ ਏ ਐਵੇਂ ਦਾ ਹੁੰਦਾ। ਜਾਂ ਫਿਰ ਕਿਸੇ ਹੋਰ ਧਿਆਨ ਤੋਂ ਆਉਂਦਾ ਐਵੇਂ ਦੇ ਵੀ ਕਈ ਹੁੰਦੇ ਨੇ ਹੁਣ ਸਾਨੂੰ ਤੇ ਨਹੀਂ ਪਤਾ ਨਾ ਕਿਸੇ ਦੇ ਦਿਲ ਦੇ ਅੰਦਰ ਕੀ ਛਿਪਿਆ ਵਿਆ
ਹਾਂਜੀ। ਹੂੰ
ਤੇ ਬਾਕੀ ਅਹ ਹੁਣ ਇਹੀ ਹੋਓ ਏ ਕਿ ਆਪਣੀ ਸੇਫ਼ਟੀ ਫਿਰ ਇਹੀ ਉਹ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਕਿ ਸੋਨਾ ਵਗੈਰਾ ਐਵੇਂ ਖਰੀਦੇ ਗਾ ਤੇ ਨਾਈ
ਹਾਂ ਫਿਰ ਉਹ ਦੁਬਾਰਾ ਕਦੀ ਪਾ ਕੇ ਹੀ ਨੀ ਗਏ ਫਿਰ ਜਦੋਂ ਵੀ ਤਰ੍ਹਾਂ ਕਿੱਥੇ ਜਾਂਦੇ ਨੇ ਨਾ ਓ ਚੈਨੀ ਜਾਂ ਕੁਛ ਜ਼ਿਆਦਾ ਵੱਡੇ ਟੋਪਸ ਕੁਛ
ਆਹ ਤੇ ਸਹੀ ਐ ਨਾ ਕਿਉਂਕਿ ਜਿਸਦੇ ਨਾਲ ਇਕ ਇੱਕ ਵਾਰੀ ਬੀਤ ਜਾਏ ਨਾ ਦੇਖੋ ਇੱਕ ਪੰਜ ਸੌ ਰੁਪਏ ਦਾ ਨੋਟ ਵੀ ਗੁੰਮ ਹੋ ਜੇ ਨਾ ਤੇ ਸਾਨੂੰ ਬਹੁਤ ਦੁੱਖ਼ ਲੱਗਦਾ ਐ। ਤੇ ਅ ਤੇ ਫਿਰ ਸੋਨਾ ਤੇ ਤੁਹਾਨੂੰ ਪਤਾ ਹੀ ਅੱਜ ਕੱਲ ਦੇ ਟਾਈਮ ਤੇ ਬੜਾ ਹੀ ਜ਼ਿਆਦਾ ਹੋ ਗਿਆ ਉਸ ਟਾਈਮ ਉਸ ਟਾਈਮ ਵੀ ਸੋਨੇ ਦੀ ਜੋ ਵੈਲਿਊ ਹੋਣੀ ਐ ਤੇ ਉਹ ਵੀ ਜ਼ਿਆਦਾ ਹੀ ਲੱਗਦੀ ਸੀ।
ਦੇਖੋ ਹਰ ਟਾਈਮ ਜਿਸ ਤਰ੍ਹਾਂ ਅਹ ਜਿਸ ਤਰ੍ਹਾਂ ਜਿਸ ਤਰ੍ਹਾਂ ਕਮਾਈ ਹੁੰਦੀ ਐ ਉਵੇਂ ਸੋਨੇ ਦੇ ਰੇਟ ਲੱਗਦੇ ਐ ਹੁਣ ਉਸ ਟਾਈਮ ਉਸ ਚਲ ਜੋ ਸੋਨੇ ਦੇ ਰੇਟ ਸਨ ਉਸ ਟਾਈਮ ਉਹ ਵੀ ਮਹਿੰਗੇ ਲੱਗਦੇ ਸਨ ਹਾਂ ਤੇ ਹੁਣ ਜੋ ਕਿਉਂਕਿ ਕਮਾਈਆਂ ਉਸ ਹਿਸਾਬ ਦੀਆਂ ਸਨ ਹੁਣ ਕਮਾਈਆਂ ਉਸ ਉਸ ਹਿਸਾਬ ਦੀਆਂ ਨੇ ਤੇ ਸੋਨੇ ਦੇ ਰੇਟ ਵੀ ਜ਼ਿਆਦਾ ਨੇ
ਹਾਂਜੀ ਮਤਲਬ ਹੋਣਾ ਸੀ ਅਗਰ ਉਹ ਪਏ ਪਿਛਲੇ ਸੋਨੇ ਦੇ ਰੇਟ ਲਾਈਏ ਤੇ ਉਹ ਤੇ ਸਾਨੂੰ ਘੱਟ ਲੱਗਣੇ ਨੇ ਓਬਵੀ ਅਸਲੀ ਗੱਲ ਏ ਕਿਉਂਕਿ ਇਸ ਟਾਈਮ ਇਨਕਮ ਜ਼ਿਆਦਾ ਏ ਉਸ ਟਾਈਮ ਇਨਕਮ ਵੀ ਘੱਟ ਸੀ। ਤੇ ਉਸ ਟਾਇਮ ਜਿਹੜਾ ਰੇਟ ਸੀ ਉਹ ਵੀ ਜ਼ਿਆਦਾ ਲੱਗਦਾ ਸੀ। ਤੇ ਹੁਣ, ਹੁਣ ਇਹ ਉਹ ਹੈਗਾਂ ਹਿਸਾਬ ਬਰਾਬਰ ਈ ਆ। ਹਾਂ ਮੇਨ ਤੇ ਸਾਰੀ ਗੱਲ ਇਨਕਮ ਤੇ ਡਿਪੈਂਡ ਕਰਦੀ ਐ।
ਹਾਂਜੀ, ਫਿਰ ਨਗਰ ਕੀਰਤਨ ਤੇ ਗਏ ਸੀ ਸ਼ਾਮੀ ਫਿਰ
ਆਹ ਮੈਂ ਤੇ ਨੀ ਗਈ ਮੰਮੀ ਜੀ ਹੋਰ ਗਏ ਸੀ ਤੇ ਬਸ ਮੈਂ ਤੇ ਸਾਡੇ ਘਰ ਦੇ ਅੱਗੋਂ ਵਾਪਿਸ ਆਉਂਦੇ ਬਾਹਰੋਂ ਦੀ ਆਉਂਦਾ ਨਾ ਤੇ ਫਿਰ ਥੱਲੇ- ਨੀਚੇ ਜਿਹੜੇ ਆਂਟੀ ਹੈਗੇ ਨੇ ਉਹ ਫਿਰ ਸੇਵਾ ਪਾਣੀ ਵੀ ਆਉਂਦੀ ਉਹਨਾਂ ਦੀ ਲੰਗਰ ਦੀ ਫਿਰ ਉੱਪਰ ਵੀ ਆਉਂਦੀਆਂ ਏ ਸ ਸੰਗਤ ਲੰਗਰ ਵਾਸਤੇ, ਫਿਰ ਅਸੀਂ ਬਸ ਲੰਗਰ ਦੇ ਪ੍ਰਸ਼ਾਦੇ ਤਿਆਰ ਕਰਦੇ ਪਏ ਸੀ। ਤਾਂ ਕਰਕੇ ਅਸੀਂ ਥੋੜ੍ਹਾ ਲੇਟ ਹੋ ਗਏ ਸੀ, ਫਿਰ ਅਸੀਂ ਗਏ ਨੀ। ਤੇ ਫਿਰ ਅਸੀਂ ਬਾਹਰੋਂ ਹੀ ਦਰਸ਼ਨ ਕਰ ਲਿੱਤੇ ਸੀ, ਸਾਡੇ ਅੱਗੋ ਦੀ ਜਦੋਂ ਗਏ ਨਾ, 'ਪਾਲਕੀ ਸਾਹਿਬ' ਤੇ ਅਸੀਂ ਤੇ ਤਾਂ ਹੀ ਦਰਸ਼ਨ ਤੇ ਬਾ ਕਿ ਉਸ ਟਾਈਮ ਕਹਿੰਦੇ ਆ, ਨਗਰ ਕੀਰਤਨ ਜਦੋਂ ਚੱਲਿਆ, ਤੇ ਬਹੁਤ ਜਿਆਦਾ ਬਾਰਿਸ਼ ਆ ਗਈ ਸੀ।
ਅੱਛਾ, ਹਾਂ ਨੀ ਆਉਂਦੀ ਹੁੰਦੀ ਹੈ, ਇਹ ਗੁਰੂ ਅਰਜਨ ਦੇਵ ਜੀ ਦਾ ਗੁਰੂਪੁਰਬ ਹੈ ਨਾ। ਬਾਰਿਸ਼ ਆਉਂਦੀ, ਆਉਂਦੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ।
ਹਾਂਜੀ।
ਹਾਂ।
ਸਵੇਰੇ ਤਾ ਬਹੁਤ ਬੜਾਸ ਹੋਈ ਦੀ ਸੀ ਪਰ, ਫਿਰ ਨਾ ਥੋੜਾ ਜਾ ਮਤਲਬ ਬਾਰਿਸ਼ ਆ ਤੇ ਨਾ ਥੋੜਾ ਮ ਮੌਸਮ ਹਲਕਾ ਠੰਢਾ ਹੋ ਗਿਆ ਸੀਗਾ।
ਹਾਂਜੀ।
ਰਾਹਤ ਮਿਲ ਗਈ ਮਤਲਬ ਗਰਮੀ ਤੋਂ, ਤੇ ਤੁਸੀਂ ਗਏ ਸੀ ਨਗਰ ਕੀਰਤਨ ਤੇ?
ਹਾਂਜੀ ਮੈਂ ਵਾਪਿਸ ਆਉਣਾ ਸੀ ਪਰ ਮੈਂ ਨਾ, ਅ ਜਿਹੜਾ ਸਾਡਾ ਮੇਨ ਮ ਉਥੇ ਬਾਜ਼ਾਰ ਹੁੰਦਾ। ਉੱਥੋਂ ਦੀ ਲੰਘਦਾ ਹੈ ਨਾ, ਨਗਰ ਕੀਰਤਨ ਉੱਥੇ ਦਰਸ਼ਨ ਕਰ ਲਈ ਦੇ ਨੇ। ਤੇ, ਬੜਾ ਅੱਛਾ ਨਿਕਾਲਿਆ ਦਾ ਸੀ ਉਹਨਾਂ ਨੇ ਫਿਰ, ਉੱਥੇ ਮਤਲਬ ਬੜੀ ਸ਼ਾਂਤੀ ਦੀ ਪੈਂਦੀ ਏ। ਉੱਥੇ ਗੁਰੂ ਸਾਹਿਬ ਆਉਂਦੇ ਨੇ ਤੇ ਹਾਂਜੀ- ਹਾਂਜੀ ਉੱਥੇ ਆਰਤੀ ਵੀ ਕਰਦੇ ਨੇ ਤੇ, ਮਤਲਬ ਬੜਾ ਅੱਛਾ ਪ੍ਰੋਗਰਾਮ ਕਰਦੇ ਨੇ ਉੱਥੇ। ਮਤਲਬ ਮੈਨੂੰ ਲੱਗਦਾ ਸਾਰੇ ਸ਼ਹਿਰ ਦੀ ਸੰਗਤ ਨਾ ਉੱਥੇ ਪਹੁੰਚ ਜਾਂਦੀ।
ਹਾਂਜੀ- ਹਾਂਜੀ ਚਾਹੇ, ਅਸੀਂ ਵੀ ਅੱਗਰ ਹੀ ਜਾਂਦੇ ਹਾਂ ਵੈਸੇ ਤੇ ਮੋਸਟਲੀ ਨਾ ਅਹ ਆ ਇਸ ਵਾਰੀ ਸਾਡਾ ਥੋੜਾ ਨਾ ਅਸੀਂ ਲੇਟ ਹੋ ਗਏ ਸੀ, ਪ੍ਰਸ਼ਾਦੇ ਬਣਾਉਣੇ, ਤੇ ਅਸੀਂ ਜਾ ਨਹੀਂ ਪਾਏ।
ਹਾਂਜੀ।
ਤੇ, ਬਾਕੀ ਤੇ ਅਸੀਂ ਵੀ ਉੱਧਰ ਹੀ ਦਰਸ਼ਨ ਕਰਕੇ ਫਿਰ ਨਾਲ- ਨਾਲ ਆਈ ਦਾ। ਗੋਲ ਚੱਕਰ ਪੂਰਾ ਕਰਕੇ।
ਅੱਛਾ ਜੀ, ਅੱਛਾ- ਅੱਛਾ। ਚਲੋ ਫਿਰ ਵੀ ਬੜਾ ਆਨੰਦ, ਬੜਾ ਆਨੰਦ ਆਉਂਦਾ, ਸੰਗਤ ਵੀ ਬਹੁਤ ਹੁੰਦੀ ਏ, ਰੌਣਕ ਵੀ ਬਹੁਤ ਹੁੰਦੀ ਏ।
ਫਿਰ ਤੁਸੀਂ ਸਟੇ ਕੀਤਾ ਸੀ, ਅਹ ਜਗਾਧਰੀ ਜਾਂ ਫਿਰ ਚਲੇ ਗਏ ਸੀ।
ਨਹੀਂ- ਨਹੀਂ, ਅਸੀਂ ਵਾਪਿਸ ਆ ਗਏ ਸੀ।
ਅੱਛਾ- ਅੱਛਾ, ਉਸੀ ਨਾਈਟ ਨੂੰ।
ਹਾਂਜੀ- ਹਾਂਜੀ, ਸ਼ਾਮੀ ਦਰਸ਼ਨ ਕਰਕੇ ਵਾਪਿਸ ਆ ਗਏ। ਹਾਂਜੀ ਚੱਲ, ਚਲੋ ਠੀਕ ਐ।
ਓਕੇ ਜੀ, ਚਲੋ ਠੀਕ ਐ, ਓਕੇ ਜੀ, ਬਾਏ।
ਨਾਇਟ।